ਹੈਲੋ
ਹੈਲੋ- ਹੈਲੋ ਸਤਿ ਸ਼੍ਰੀ ਅਕਾਲ।
ਹੋਰ, ਕਿਵੇਂ ਓ?
ਠੀਕ ਐ ਬਈ ਵਧੀਆ, ਤੁਸੀਂ ਦੱਸੋ।
ਵਧੀਆ-ਵਧੀਆ ਤੁਸੀਂ ਦੱਸੋ ਕੀ ਕਰਦੇ ਸੀ?
ਬਸ, ਅਸੀਂ ਰੋਟੀ-ਪਾਣੀ ਖਾਕੇ ਪਏ ਸੀਗੇ।
ਅੱਛਾ, ਓਕੇ, ਵਾਲੀ ਲੇਟ ਰੋਟੀ ਖਾਧੀ ਆ ਗਿਆਰਾਂ ਵੱਜ ਗੇ।
ਉਹ ਅੱਜ ਮੈਨੂੰ ਟੈਮ ਈ ਨੀ ਲੱਗਿਆ।
ਗਿਆਰਾਂ ਸਾਢੇ ਗਿਆਰਾਂ ਹੋ ਗਏ ਸਾਢੇ ਗਿਆਰਾਂ ਤੋਂ ਹੀ ਕਰੋਸ ਹੋ ਗਿਆ ਟਾਈਮ। ਸੁਬਾਹ ਦੀ ਰੋਟੀ ਏਨੀ ਲੇਟ।
ਹਾਂਜੀ, ਅਜੇ ਨਾ ਮੈਂ, ਰਾਤ ਮੈਂ ਥੋੜ੍ਹਾ ਕੰਮ ਸੀਗਾ। ਤੇ, ਫਿਰ ਮੈਂ ਲੇਟ ਸੁੱਤੀ ਸੀ, ਅਜੇ ਮੈਥੋਂ ਉੱਠਿਆ ਨਹੀਂ ਗਿਆ ਗਾ।
ਅੱਛਾ-ਅੱਛਾ, ਨਹੀਂ ਸੁਬਾਹ ਦੇ ਰੋਟ ਟੀ ਤਾਂ ਜਲਦੀ ਖਾਣੀ ਚਾਹੀਦੀ ਹਆ ਕਿਉਕਿ ਗਰਮੀ ਆ ਨਾ, ਗਰਮੀ ਚ ਜੇ ਮੰਨ ਲਓ ਆਪਣੇ ਸਰੀਰ ਚ ਇੱਕ ਵਾਰ ਗਰਮੈਸ਼ ਪੈ ਗਈ ਭੁੱਖ ਕਾਰਨ, ਤਾਂ ਮੰਨ ਲਓ ਭੁੱਖ ਲੱਗਣੀ ਘੱਟ ਜਾਉਗੀ, ਆਪਾਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਆਂ। ਠੀਕ ਐ ਆਪਣਾ ਬੀਪੀ ਵੀ ਘੱਟਣ ਲੱਗ ਸਕਦਾ, ਆਪਣਾ ਪਾਣੀ ਵੀ ਸਰੀਰ ਦਾ ਘੱਟ ਸਕਦਾ। ਆਪਣੇ ਸ਼ੈਲ ਆ ਜਿਹੜੇ ਉਹ ਵੀ ਘੱਟ, ਘੱਟ-ਵੱਧ ਸਕਦੇ ਹੈਗੇ, ਬਲੱਡ ਤੇ ਵੀ ਅਸਰ ਪੈਂਦਾ ਹੈਗਾ। ਹਨਾ? ਇਹੀ ਚੀਜ਼ ਐ। ਤਾਂ ਕਰਕੇ ਆਪਾਂ ਨੂੰ, ਮੰਨ ਲੋ ਰੋਟੀ ਚਾਹ-ਪਾਣੀ ਤਾਂ ਟਾਈਮ ਨਾਲ ਹੀ ਖਾਣਾ ਚਾਹੀਦਾ ਹੈਗਾ।
ਹੂੰ-ਹੂੰ।
ਇੱਕ ਤਾਂ ਟਾਈਮ ਨਾਲ ਖਾਧਾ ਆਪਣੀ ਪਾਚਨ ਸ਼ਕਤੀ ਸਹੀ ਰਹਿੰਦੀ ਐ ਜੇ ਆਪਾਂ ਟਾਈਮ ਅਕੋਰਡਿੰਗ ਖਾਵਾਂਗੇ ਹਨਾ, ਤੇ ਮੰਨ ਲਓ ਹੁਣ ਤਾਂ ਦੁਪਹਿਰ ਦੇ ਖਾਣੇ ਦਾ ਟਾਈਮ ਆ ਹਜੇ ਆਪਾ ਏਸ ਬਾਹਰ ਖਾਵਾਂਗੇ, ਤਾਂ ਮੰਨ ਲਓ ਆਪਾਂ ਪਾਚਨ-ਸ਼ਕਤੀ ਚ' ਕੀ ਉਹੋ ਰਹੂਗਾ।
ਹਾਂ ਇਹ ਤਾਂ ਹੈਗਾ ਗਾ। ਪਰ ਉਹ ਇਹ ਹੁੰਦਾ ਵੀ ਕਦੇ-ਕਦੇ ਤਾਂ, ਆਪਾਂ ਉਹ ਕਰ ਸਕਦੇ ਆ ਐ।
ਹੂੰ, ਨਈਂ-ਨਈਂ, ਕਦੇ-ਕਦੇ ਤਾਂ ਮੈਂ ਥੋੜੀ ਗੱਲ ਸਮਝ ਗਿਆ ਪਰ ਊ ਰੂਟੀਨ ਚ ਕਹਿਨਾ।
ਟਾਈਮ ਨਾਲ ਰੋਟੀ, ਤ ਰੋਟੀ-ਪਾਣੀ ਖਾਣ ਨਾਲ
ਹਾਂ ਉਹ ਤਾਂ ਸਹੀ ਗੱਲ ਐ ਵੀ, ਜੇ ਆਪਾਂ ਟਾਈਮ ਨਾਲ ਨਹੀਂ ਖਾਵਾਂਗੇ, ਤਾਂ ਆਪਣਾ ਲੀਵਰ ਉਵੇਂ ਕੰਮ ਕਰਨ ਲੱਗ ਜੂਗਾ, ਫੇਰ ਆਪਾਂ ਨੂੰ ਦਿਕ ਦਿੱਕਤ ਆਊਗੀ ਅਗਲੇ ਦਿਨ ਦਿੱਕਤ ਆਉਂਦੀ ਐ, ਕਿਉਂਕਿ ਜਿਵੇਂ ਆਪਾਂ ਬੰਨ ਲੈਣੇ ਆ ਇੱਕ ਵਾਰੀ ਟਾਈਮ ਆਪਾਂ ਨੂੰ ਉਸ ਟਾਈਮ ਤੇ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈਗੀ।
ਹਾਂ-ਹਾਂ-ਹਾਂ ਉਹ ਤਾਂ ਉਸ ਟਾਈਮ ਤੇ ਆਟੋ ਹੋ ਜਾਂਦਾ ਜੀ।
ਹਾਂ।
ਹੂੰ।
ਵੀ ਫੇਰ ਆਪਣਾ ਸਾਰਾ ਸਿਸਟਮ ਵੀ ਉਹ, ਖ਼ਰਾਬ ਹੋ ਜਾਂਦਾ ਹੈਗਾ।
ਹੂੰ-ਹੂੰ-ਹੂੰ-ਹੂੰ।
ਵੀ ਜਿਹੜਾ ਭੋਜਨ, ਹਾਂ ਜਿਹੜਾ ਭੁੱਖਾ ਆਲਾ ਆਪਣਾ ਸਾਈਕਲ ਹੈਗਾ ਉਹ ਚੇਂਜ ਹੋ ਜਾਂਦਾ ਵੀ, ਅਬ ਚੇਂਜ ਹੋ ਜਾਂਦਾ ਆਪੀ, ਜੇ ਆਪਾਂ ਨੂੰ ਉਸ ਟਾਈਮ ਤੇ ਭੁੱਖ ਨਹੀਂ ਲੱਗਦੀ ਜੇ ਸਵੇਰੇ ਜਿਹੜੀ ਲੱਗਣੀ ਚਾਹੀਦੀ ਆ, ਫੇਰ ਆਪਾਂ ਨੂੰ ਬੇਟਾਇਮੀ ਭੁੱਖ ਲੱਗਦੀ ਆ ਆਪਾਂ ਖਾਨੇ ਹਾਂ ਫ਼ੇਰ ਉਹ ਬੈਲੈਂਸ ਵਿਗੜ ਜਾਂਦਾ ਬੋਡ
ਹੂੰ-ਹੂੰ-ਹੂੰ। ਇੱਕ
ਹਾਂਜੀ-ਹਾਂਜੀ।
ਹਾਂ, ਖਾਣਾ ਤਾਂ ਆਪਾਂ ਨੂੰ ਵੀ ਅ ਟਾਈਮ ਸਿਰ ਹੀ ਖਾਣਾ ਚਾਹੀਦਾ ਵੈਸੇ ਤਾਂ।
ਹੂੰ-ਹੂੰ। ਟਾਈਮ ਨਾ ਉਹਦੇ ਵਿੱਚ ਆਪਾਂ ਨੂੰ ਮੰਨ ਲਓ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੁੰਦਾ ਬੰਦਾ
ਹਾਂ
ਤੇ ਬੰਦਾ ਹੈਲਦੀ ਰਹਿੰਦਾ ਵਧੀਆ ਫਿਰ ਟਾਈਮ, ਟਾਈਮ ਸਿਰ ਖਾਊਗਾ ਜ ਆਪਾਂ ਟਾਈਮ ਟ ਫਿਟ ਹੁੰਦੇ ਹਾਂ
ਹਮ
ਅਦਾ ਬਾਦ ਜ
ਹ
ਜਿਆਦਾਤਰ ਬੰਦੇ ਨੂੰ ਟਾਈਮ ਦੇ ਅਕੋਰਡਿੰਗ ਹੀ ਖਾਣਾ ਪੀਣਾ ਚਾਹੀਦਾ ਹੈ
ਹਮ
ਸੈਮਤਾ
ਹਾਂ- ਹਾਂ ਟਾਈਮਵੇ
ਹਮ ਤਾਂ ਕਰਕੇ
ਹ ਹਾਂਜੀ ਹਾਂਜੀ ਹੋਰ ਤਾਂ ਵੈਸੇ ਤਾਂ ਸਹੀ ਹੈ ਵੈਸੇ ਹੁ ਆਪਾਂ ਨੂੰ ਖਾਣਾ ਤਾਂ ਤਿੰਨ ਟਾਈਮ ਜ਼ਰੂਰੀ ਹੈ ਕੰਪਲਸਰੀ ਆਪਣੇ ਲਈ
ਹਮ ਹਮ ਉਹ ਤਾਂ ਤੈਨ ਤਿੰਨ ਟਾਈਮ ਕੰਪਲਸ ਹੈ ਉਹ ਤਾਂ ਗੱਲ ਸਹੀ ਹੈ ਬਸ ਮੰਨ ਲਓ ਐਏਂ ਬੰਦਾ ਜੇ ਅੱਗੇ ਪਿੱਛੇ ਖਾਂਦਾ ਹੈਗਾ ਕੋਈ ਨਾ ਮੰਨ ਲਓ ਆਪਣੇ ਪਾਸ਼ ਨੂੰ ਕਮਜ਼ੋਰ ਹੋ ਜਾਂਦੀ ਜਾਂ ਕੋਈ ਆਪਾਂ ਬਿਮਾਰੀ
ਹਮ
ਹੋਰ ਤਾਂ ਬਾ ਵੱਡਾ ਤਾਂ ਨੀ ਹੋ ਇਨਾ ਕੀ ਹੁੰਦਾ ਹੈਗਾ।
ਹਮ
ਕਿ ਮੰਨਲਓ ਜ ਬੰਦਾ ਟਾਈਮ ਨਾਲ ਖਾਂਦਾ ਹੈਗਾ ਬੰਦੇ ਨੂੰ ਨੀਂਦ ਵਗੈਰਾ ਵੀ ਪੂਰੀ ਆਉਂਦੀ ਹੈ ਤੇ ਬੰਦਾ ਲੇਟ ਫੇਟ ਖਾਂਦਾ ਬੰਦਾ ਦੀ ਨੀਂਦ ਵਗੈਰਾ ਵੀ ਘੱਟ ਜਾਂਦੀ ਹੈਗੀ ਤੇ ਬੰਦਾ ਮੰਤਬ ਬਿਮਾਰੀਆਂ ਦਾ ਸ਼ਿਕਾਰ ਵੀ ਹੋਣ ਲੱਗ ਜਾਂਦਾ ਹੈਾ ਇਹ ਚੀਜ਼ਾਂ ਹੁੰਦੀਆਂ ਨੇ ਹੁਣ ਕਈ ਲੋਕ ਟਾਈਮ ਮੁਤਾਬਕ ਨਹੀਂ ਖਾਂਦੇ ਪ੍ਰਾਈਵੇਟ ਜੋਬ ਕਰਦੇ ਨੇ ਜਾਂ ਕੋਈ ਹੋਰ ਕੰਮ ਕਰਦੇ ਨੇ ਖੇਤੀ ਖੇਤੀਬਾੜੀ ਕਰਦਾ ਬੰਦਾ ਕੋਈ ਵੀ ਨਾ ਉਹ ਟੈਮ ਅਕੋਡਿੰਗ ਨਹੀਂ ਖਾ ਪੀ ਸਕਦਾ ਤਾਂ ਉਹਨੂੰ ਲਗਭਗ ਟਾਈਮ ਲੱਗ ਹੀ ਜਾਂਦਾ ਕਿਤੇ ਘੰਟਾ ਪਹਿਲਾਂ ਅਧੇ ਘੰਟਾ ਬਾਅਦ ਨਾ ਉਹ ਬੰਦੇ ਦਾ ਰੂਟੀਨ ਨਹੀਂ ਬਣਦਾ ਮੰਨ ਲਓ ਕਈ ਵਾਰ ਤਾਂ ਵਿੱਚ ਲੋਕ ਇਹੋ ਜਿਹੇ ਆ ਸ਼ਾਮ ਦੀ ਰੋਟੀ ਛੇ ਸੱਤ ਵਜੇ ਖਾਣੀ ਹੁੰਦੀ ਆ ਉਹ ਦੁਪਹਿਰ ਸ਼ਹਿਰ ਵਾਲੀ ਵੀ ਨਜ਼ਾਰਾਂ ਨੂੰ ਟੋਪੋ ਕੀ ਭੁੱਖ ਲੱਗੀ ਜ ਆਪਣੀ ਸ਼ਕਤੀ ਨੇ ਪਹਿਲਾਂ ਖਾਣਾ ਪਹੁੰਚਾ ਲਿਆ ਇਹ ਵੀ ਨ ਪਤਾ ਹੁੰਦਾ ਖਾਣੇ ਦੇ ਵਿੱਚ ਘੱਟੋ ਘੱਟ ਚਾਰ ਘੰਟੇ ਦਾ ਗੈਪ ਤਾਂ ਹੋਣਾ ਚਾਹੀਦਾ ਖਾਣੇ ਤੋਂ ਖਾਣੇ ਦਾ
ਹਾਂ ਚਾਰ ਘੰਟਿਆਂ ਦਾ ਗ ਤਾਂ ਚਲ ਜ਼ਰੂਰੀ ਹੈਗਾ ਤੇ ਸੁਬਾਹ ਦਾ ਖਾਣਾ ਆਪਾਂ ਨੂੰ ਬ੍ਰੇਕਫਾਸਟ ਆਪਾਂ ਕਰਦੇਿਆਂਗੇ ਸਵੇਰ ਦਾ ਆਪਾਂ ਨਾਸ਼ਤਾ ਕਰ ਦਿਆਂਗੇ ਹਰ ਇੱਕ ਬੰਦਾ ਅੱਠ ਕੁ ਵਜੇ ਜੇ ਕੋਈ ਡਿਊਟੀ ਜਾਂਦਾ ਜਾਂ ਕੋਈ ਕੋਾਲਜ ਸਕੂਲ ਜਾਂਦਾ ਬੰਦਾ ਅੱਠ ਕੁ ਵਜੇ ਦੇ ਨਾਲ ਰੈਡੀ ਹੋ ਜਾਂਦਾ ਗਾ ਹਾਂ ਅੱਠ ਵਜੇ ਤੱਕ ਸਾਢੇ ਅੱਠ ਵਜੇ ਤੱਕ ਹਰ ਇੱਕ ਬੰਦੇ ਨੂੰ ਖਾ ਮਤਲਬ ਨਾਸ਼ਤਾ ਕਰ ਲੈਣਾ ਚਾਹੀਦਾ ਹੈਗਾ
ਹਾਂਜੀ ਹਾਂਜੀ ਹਾਂਜੀ ਹੁਣ ਮੰਨ ਲਓ ਕਹੀ ਰੋ ਸੁਬ ਹੀ ਭਾਰੀ ਚੀਜ਼ ਖਾ ਲੈਂਦੇ ਸੁਬਾਹ ਹ ਕੀ ਚੀਜ਼ ਜੂਸ ਵਗੈਰਾ ਕੋਈ ਸ਼ੇਕ ਵਗੈਰਾ
ਹਾਂ
ਹਿ ਰੋਟੀ ਬ ਖਾਣੀ ਚਾਹੀਦੀ ਹੈ ਸ਼ਾਮ ਨੂੰ ਹਲਕਾ ਖਾਣਾ ਖਾਣਾ ਚਾਹੀਦਾ ਹੈ
ਹਾਂ ਚਲੋ ਲੰਚ ਤਾਂ ਅਗਲਾ ਮਤਲਬ ਖਾ ਹੀ ਲੈਂਦਾ ਹੈ ਵੀ ਬ ਅਗਲਾ ਰੋਟੀ ਰੋਟੀ ਪਾਣੀ ਖਾ ਲੈਂਦਾ ਜੋ ਕੋਈ ਵਧੀਆ ਅਗਲਾ ਕੋਈ ਬਣਾਉਂਦਾ ਹੈਾ ਸਬਜ਼ੀ ਪਨੀਰ ਵਗੈਰਾ ਬਣਾ ਲੈਂਦਾ ਹੈਗਾ ਉਹ ਖਾ ਲੈਂਦਾ ਬੰਦਾ
ਸਹੀ ਗੱਲ ਠੀ ਗੱਲ
ਹਮ
ਗਰਮੀ ਤਾਂ ਆਪਾਂ ਨੂੰ ਪਾਣੀ ਹੀ ਜਿਆਦਾ ਪੀਣਾ ਪੈਂਦਾ ਹੈ
ਹਾਂ
ਗਰਮੀ ਜ਼ਿਆਦਾ ਹਣ ਤੱਕ ਪਾਣੀ ਦੀ ਘਾਟ ਜਿਹੀ ਆ ਜਾਂਦੀ ਹੈ ਸਰੀਰ ਚ
ਆਹੋ ਆਹ ਗਰਮੀ ਚ ਲੋਕ ਬਥੇਰੇ ਗਲੂਕ ਡਦੇ ਜਿਹੜੀ ਉਹ ਪਾਣੀ ਚ ਘੋਲ ਕੇ ਬਥੇਰੀ ਪੀਂਦੇ ਹੈਗੇ
ਮੰਨ ਲਓ ਆਪਣੇ ਜਿਹੜੀ ਐਨਰਜੀ ਬੂਸਟ ਹੋ ਜਾਂਦੀ ਹੈਗੀ
ਹ
ਹੋਰ ਤਾਂ ਕੁਛ ਨੀ ਉਹ ਨਾ ਅਨਰਜੀ ਬੁਸਟ ਹੋ ਜਾਂਦੀ ਆਪਣੀ ਮਤਲਬ ਜਿਹੜੀ ਐਨਰਜੀ ਸਰੀਰ ਦੀ ਦੇਖ ਸਕਦੀ ਐ ਜੀ। ਜਾਂ ਤੁਸੀਂ ਮੰਨ ਲੈ, ਆਪਾਂ ਰਨਿੰਗ ਵਗੈਰਾ ਕਰਦੇ ਹੈਗੇ ਹਨਾ ਉਹਦੇ ਨਾਲ ਆਪਣੀ ਵੱਲੋਂ ਅਨਰਜ਼ ਜ਼ਿਆਦਾ ਵੇਸਟ ਹੁੰਦੀ ਆ। ਪਾਣੀ ਆਪਣੇ ਤੋਂ ਭੱਜ ਕੇ ਘੱਟ ਕੀਤਾ ਕਹਿੰਦਾ ਜਾਂ ਕੋਈ ਵੀ ਕੰਮ ਕਰ ਇਹ ਜੇ ਆਪਾਂ ਅੱਧਾ ਗਲਾਸ ਪਾਣੀ ਦਾ ਪੀਤਾਂ ਤਾਂ ਮੰਨ ਲੋ ਇੱਕ ਗਿਲਾਸ ਚ ਆਪਾਂ ਗੁਲਕੁ ਡੀ ਦਾ ਪਾ ਲਿਆ। ਉਹਨਾਂ ਨੂੰ ਆਪਣੇ ਵਿਟਾਮਿਨਸ ਪੂਰੇ ਹੋ ਜਾਂਦੇ, ਐਨਰਜੀ ਪੂਰੀ ਹੋ ਜਾਂਦੀ ਹੈਗੀ।
ਹਮ।
ਵੈਸੇ ਹੀ ਬੰਨਦੇ ਹੁਣ ਦਿਨ ਚ ਚਾਰ ਤੋਂ ਪੰਜ ਲੀਟਰ ਪਾਣੀ ਪੀਣਾ ਚਾਹੀਦਾ ਹੈਗਾ।
ਹਾਂ, ਪਰ ਜ਼ਿਆਦਾਤਰ ਲੋਕਾਂ ਤੋਂ ਪੀਤਾ ਨੀ ਜਾਂਦਾ ਇੰਨਾ ਪਾਣੀ
ਹੂੰ-ਹੂੰ, ਨਹੀਂ-ਨਹੀਂ ਮੇਰੀ ਰਾਤੀ ਮੈਂ ਚਾਰ ਤੋਂ ਪੰਜ ਲੀਟਰ ਪਾਣੀ ਹਰ ਰੋਜ਼ ਪਿਣਾ।
ਅੱਛਾ।
ਹਮ।
ਚਲੋ ਉਹਦੇ ਨਾਲ ਬੰਦੇ ਚ ਪਾਣੀ ਦੀ ਘਾਟ ਨੀ ਰਹਿੰਦੀ। ਨਾਲੇ ਕਹਿੰਦੇ ਵੀ ਜੇ ਜ਼ਿਆਦਾ ਪਾਣੀ ਪੀਵਾਂਗੇ ਸਕਿੰਨ ਗਲੋ ਕਰਦੀ ਹੈਗੀ।
ਹਮ ਹਮ, ਉਹ ਤਾਂ ਵੱਖਰੀ ਗੱਲ ਏ ਇੱਕ ਨਾ ਮ ਮਤਲਬ ਆਪਾਂ ਰੋਟੀ ਦੇ ਨਾਲ ਪਾਣੀ ਨੀ ਪੀਣਾ ਚਾਹੀਦਾ। ਕਈ ਲੋਕ ਕਰਦੇ ਆ ਰੋਟੀ ਖਾਂਦੇ-ਖਾਂਦੇ ਨਾਲ ਪਾਣੀ ਪੀ ਜਾਂਦੇ ਰਹਿੰਦੇ ਆ।
ਹੂੰ।
ਉਹ ਨਾ ਭਾਸ਼ਣ ਸ਼ਕਤੀ ਦੀ ਬਕ ਬੀਕ ਹੋ ਜਾਂਦੀ ਏ, ਕਮਜ਼ੋਰ ਹੋ ਜਾਂਦੀ ਐ। ਵੀ ਪਾਚਨ ਸ਼ਕਤੀ ਚ ਨਾ ਇੱਕ ਅੱਗ ਤਰ੍ਹਾਂ, ਅੱਗ ਆਉਂਦੀ ਹੈਗੀ। ਮੰਨ ਲੋ ਉਹੀ ਕਰਦਾ ਹੈਗਾ। ਆਪਾਂ ਆਹੋ ਕਰ ਦਿੰਦੇ ਹਾਂ ਕਿ ਖਾਈ ਪੀ ਜਾਂਦੇ ਹਾਂ ਨਾਲ ਦੀਆਂ ਪਾਣੀ ਪੀ ਜਾਂਦੇ ਹਦੇ, ਜਿਹੜੇ ਖਾਣਾ ਹੈਗਾ ਉਹ ਗਰਮੈਸ ਖਾਣੇ ਨੂੰ ਪੁੰਚਾਉਂਦੀ ਐ। ਜੋ ਆਪਾਂ ਉੱਪਰ ਦੀ ਠੰਡਾ ਪਾਣੀ ਪੀ ਲਓ, ਗਰਮੈਸ ਜਿਹੜੀ ਲੇਟ ਬਣਦੀ ਏ, ਖਾਣਾ ਲੇਟ ਪਚਦਾ ਹੈਗਾ। ਉਹ ਆਪਣੀ ਫੂਡ ਵਾਲੀ ਪੈਪ ਚ ਖੜਾ ਰਹਿੰਦਾ ਹੈਗਾ, ਖਾਣਾ ਫੂਡ ਵਾਲੀ ਪੈਪ ਚ ਜੰਮਣ ਲੱਗ ਜਾਂਦਾ ਹੈਗਾ। ਉਹ ਨਾ ਆਪਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਣੇ ਆ।
ਅੱਛਾ।
ਹੂੰ।
ਮਤਲਬ ਆਪਾਂ ਨੂੰ ਖਾਣੇ ਤੋਂ ਅੱਧੇ ਘੰਟੇ ਬਾਅਦ ਪੀਣਾ ਚਾਹੀਦਾ ਪਾਣੀ ਤਾਂ ਕਹਿੰਦੇ
ਪੰਤਾਲੀ ਮਿੰਟ ਤੋਂ ਘੱਟੋ ਘੱਟ ਪੱਚੀ ਮਿੰਟ ਤੋਂ ਲੈ ਕੇ ਪੰਤਾਲੀ ਮਿੰਟ ਤੱਕ ਦਾ ਗੈਪ ਪਾਲੋ ਕੋਈ ਗੱਲ ਨੀ, ਜਿਹੜਾ ਵੱਧ ਪਾ ਸਕਦਾ ਪੰਤਾਲੀ ਮਿੰਟ ਤੱਕ ਦਾ ਵੱਧ ਪਾ ਲੋ। ਨਈ ਘੱਟੋ-ਘੱਟ ਪੱਚੀ ਮਿੰਟ ਦਾ ਗੈਪ ਤਾਂ ਹੋਣਾ ਜ਼ਰੂਰੀ ਐ।
ਅੱਛਾ, ਤੇ ਕੋਈ ਬੰਦਾ ਦੀ ਆ ਆ ਬ ਖਾਣੇ ਤੋਂ ਪਹਿਲਾਂ ਵੀ ਪਾਣੀ ਪੀ ਸਕਦਾ।
ਨਹੀਂ ਇੱਕ ਇਵੀ ਮੰਨ ਲਓ ਪਾਣੀ ਏ ਆਪਾਂ ਜੇ ਨਾਲ-ਨਾਲ ਪੀ ਜਾਂਦੇ ਆ, ਅੱਧੀ ਭੁੱਖ ਤਾਂ ਆਪਣੀ ਪਾਣੀ ਨਾਲ ਹੀ ਮਰ ਜਾਂਦੀ, ਮਰ ਜਾਂਦੀ ਐ।
ਅੱਛ, ਹਾਂ ਇਹ ਤਾਂ ਹੈਗੀ ਜੀ ਭਰ ਜਾਂਦਾ ਢਿੱਡ ਜਿਹਾ ਵੀ ਵੀ ਆਪਾਂ ਖਾਣੇ ਤੋਂ ਪਹਿਲਾਂ ਵੀ ਪਾਣੀ ਪੀ ਸਕਦੇ ਵੀ
ਹਾਂ ਖਾਣ ਤੋਂ ਪਹਿਲਾਂ ਪੀ ਤਾਂ ਸਕਦੇ ਹੋ, ਉਹ ਨਾਲ ਮੰਨ ਲਓ ਪਹਿਲਾਂ ਆਪਾਂ ਇੱਕ ਗਲਾਸ ਪੀ ਲਿਆ। ਉਹ ਪਹਿਲੀ ਭੁੱਖੇ ਹੀ ਮਰ ਜਾਂਦੇ, ਖਾਣੇ ਨੂੰ ਜੀਅ ਨੀ ਕਰਦਾ।
ਹਾਂ, ਨਹੀਂ ਉਹ ਮੈਂ ਵੀ ਤੂੰ ਕਿਤੇ ਸੁਣਿਆ ਹੈਗਾ ਵੀ। ਕਹਿੰਦੇ ਵੀ ਖਾਣੇ ਤੋਂ ਪਹਿਲਾਂ ਵੀ ਜੇ ਆਪਾਂ ਆਪਣੇ ਦੀ ਸਿਹਤ ਲਈ ਵਧੀਆ ਉਹ ਵੀ ਆਪਾਂ। ਇੱਕ-ਦੋ ਘੁੱਟਾ ਪਾਣੀ ਪੀ ਲਾਂਗੇ, ਵੀ ਗਿਲਾਸ ਤਾਂ ਚਲੋ ਮੰਨ ਲਿਆ ਦੀ ਆਪਾਂ ਹਨਾ।
ਕੋਈ ਗੱਲ ਨੀ ਦੋ-ਚਾਰ ਕੁਟਾ ਨੋਰਮਲ ਆ, ਮੰਨ ਲਓ ਗਿਲਾਸ ਭਰ ਕੇ ਅੱਧਾ ਗਲਾਸ‌ ਨੀ ਆਪਾਂ ਵਾਏ ਕਰਨਾ।
ਹਾਂ ਵੀ ਜਦੋ ਖਾਣੇ ਤੋਂ ਪਹਿਲਾਂ ਆਪਾਂ ਦੋ ਘੁੱਟਾ ਪਾਣੀ ਪੀ ਕੇ ਫਿਰ ਖਾਣਾ ਸ਼ੁਰੂ ਕਰਦੇ ਹਾਂ ਆਪਾਂ। ਵੀ ਫੇਰ ਇਹ ਤੋਂ ਬਾਅਦ ਨਾ ਪੀਓ ਪਾਣੀ।
ਹੂੰ-ਹੂੰ- ਹੂੰ-ਹੂੰ।
ਕਿਉਂਕਿ ਇੱਕ ਗੱਲ ਫੇਰ ਇਹ ਵੀ ਹੈ ਨਾ ਵੀ ਜੇ ਆਪਾਂ ਖਾਣੇ ਤੋਂ, ਪਹਿਲਾਂ ਵੀ ਪਾਣੀ ਨਾ ਪੀਵਾਂਗੇ ਕੀ ਪਤਾ। ਆਪਾਂ ਅੱਧਾ ਘੰਟਾ ਘੰਟਾ ਪਹਿਲਾਂ ਪਾਣੀ ਪੀਤਾ ਹੋਵੇ ਜਾਂ ਘੰਟਾ ਪਹਿਲਾਂ ਪਾਣੀ ਪੀਤਾ ਹੋਵੇ ਫ ਆਪਾਂ ਨੂੰ ਖਾਣਾ। ਣੇ ਨਾਲ, ਖਾਣੇ ਦੇ ਨਾਲ ਫਿਰ ਆਪਾਂ ਨੂੰ ਆਟੋਮੈਟਿਕਲੀ ਜਿਆਦਾ ਪਿਆਸ ਲੱਗਦੀ ਆ। ਤੇ ਫਿਰ ਬੰਦਾ ਵੱਧ ਪਾਣੀ ਪੀਣ ਲੱਗ ਜਾਂਦਾ ਹੈਗਾ। ਹਾਂ।
ਹਾਂ, ਹੁੰਦਾ ਕਈ ਲੋਕਾਂ ਨੂੰ ਵੀ ਹਿਜਕੀ ਲੱਗ ਜਾਂਦੀ ਹੈਗੀ ਫਿਰ ਹੱਟਦੀ ਨੀ।
ਖਾਣਾ ਚਾਹੀਦਾ, ਸੌਣਾ ਵੀ ਟਾਈਮ ਨਾ ਚਾਹੀਦਾ ਖਾਣਾ ਵੀ ਟਾਈਮ। ਚਾਹੀਦਾ ਭੈਣਾ ਵੀ ਟਾਈਮ ਹੋਣਾ ਚਾਹੀਦਾ ਹਰੇਕ ਕੰਮ ਅਕੋਰਡਿੰਗ ਟੂ ਟਾਈਮ ਵੀ ਕਰਨਾ ਚਾਹੀਦਾ। ਜ਼ਿੰਦਗੀ ਦਾ ਇੱਕ ਟਾਈਮ ਟੇਬਲ ਜ਼ਰੂਰ ਹੋਣਾ ਚਾਹੀਦਾ।
ਹਾਂ, ਕਿਉਂਕਿ ਟੈਮ ਠੀਕ ਆ ਠੀਕ। ਠੀਕ ਐ।
ਠੀਕ ਐ ਜੀ, ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ।